ਸਤਿ ਸ਼੍ਰੀ ਅਕਾਲ ਜੀ।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
ਬਸ ਵਧੀਆ ਮੈਂ ਕਿਹਾ ਚਲੋ ਤੁਹਾਡੀ ਕੋਲ ਆ ਗਈ ਮੈਂ ਤੁਹਾਨੂੰ ਕਾਲ ਕਰਨੀ ਲੱਗੀ ਸੀ ਮੈਂ ਕਿਹਾ ਚ ਉਹਦੇ ਕੋਲ ਪੁੱਛਦੇ ਆ ਅੱਜ ਕੱਲ੍ਹ ਜਿਵੇਂ ਆਪਾਂ ਨੂੰ ਡਿਸਿਪਲਿਨ ਵਿੱਚ ਰਹਿਣਾ ਦੇਖੋ ਸਾਡੇ ਲਈ, ਸਭਨਾਂ ਲਈ ਕਿੰਨਾ ਜ਼ਰੂਰੀ ਹੋ ਗਿਆ ਚਾਹੇ ਆਪਾਂ ਵੱਡੇ ਆ ਚਾਹੇ ਕੋਈ ਛੋਟਾ ਬੱਚਾ ਵੀ ਹੈਗਾ। ਚਾਹੇ ਕੋਈ ਆਪਾਂ ਬਜ਼ੁਰਗ ਵੀ ਆ ਸਾ-ਸਾ ਸਭ ਨੂੰ ਮਤਲਬ ਐ ਡਿਸੀਪਲੀਨ ਵਿੱਚ ਰੈਣਾ ਬੌ ਜਰੂਰੀ ਐ।
ਹਾਂ, ਨਈ ਨਈ ਐ ਤੇ ਤੁਸੀ ਗੱਲ ਬਿਲਕੁਲ ਸਈ ਆਖੀ ਕਿ ਦੇਖੋ ਦੇਖੋ, ਮੇਨ ਤੇ ਤਾਨੂੰ ਆਪਣੇ ਜੀਵਨ ਚ ਇੱਕ ਰੂਟੀਨ ਬਨਾਨਾ ਪਏਗਾ ਨਾ ਡਿਸਿਪਲਿਨ ਤੱਦ ਈ ਆ ਸਕਦੈ ਤੁਆਡੀ ਲਾਈਫ ਚ ਜਦ ਤੁਸੀ ਇੱਕ ਰੂਟੀਨ ਬਨਾਓਗੇ ਇੱਕ ਡੈਰੀ ਬਨਾਓ ਉੱਥੇ ਆਪਨਾ ਰੂਟੀਨ ਲਿਖੋ ਕਿ ਐ ਐ ਮੈਨੇ ਕੰਮ ਕਰਨਾ ਹੇਗਾ ਤੇ ਡਿਸਿਪਲਿਨ ਤੱਦ ਆਏਗਾ ਨਾ ਕਿ ਏਨੇ ਵਜੇ ਸੋ ਕੇ ਉੱਠੋ ਏਨੇ ਵਜੇ ਜਾਗਾਂ ਤੇ ਨਾਲ ਐ ਵਾਲਾ ਕੰਮ ਕਰਨਾ ਹੈਗਾ। ਕਿਉਂਕਿ ਡਿਸਿਪਲਿਨ ਮਤਲਬ ਕੀ ਹੁੰਦੈ ਡਿਸਿਪਲਿਨ ਜੇੜਾ ਹੈਗਾ ਸਾਡਾ ਪਾਰਟ ਮਤਲਬ ਸਾਡੀ ਲਾਈਫ ਦਾ ਏ ਇੰਪੋਰਟੈਂਟ ਪਾਰਟ ਹੁੰਦਾ ਐ ਨਾ ਜਿਦੇ ਨਾਲ ਸਾਨੂੰ ਮਤਲਬ ਸਕਸੈਸ ਹੋ ਗਈ। ਸਮਾਜ ਚ, ਸਮਾਨ ਹੋ, ਸਮਮਾਨ ਹੋ ਗਿਆ ਇੱਕ ਸੰਤੁਲਿਤ ਜੀਵਨ ਜੀਣ ਦਾ ਵੀ ਅਵਸਰ ਮਿਲਦਾ ਐ ਮਤਲਬ ਇੱਕ ਸਮਾਨ ਮਤਬ ਇਨਸਾਨ ਚ, ਅਗਰ ਤੁਸੀ ਬੰ ਇਨਸਾਨ ਓ ਤੁਸੀ ਇਨਸਾਨ ਰੂਪ ਚ ਆਏ ਓ ਪਰਮਾਤਮਾ ਨੇ ਤੁਆਨੂੰ ਦਿੱਤਾ ਐ ਤੇ ਓ ਸਮਾਜ ਵੀ ਬਨਾਇਆ ਏਕ ਓ ਸਮਾਜ ਵਾਸਤੇ, ਜੀਨ ਵਾਸਤੇ ਵੀ ਸਾਨੂੰ ਇੱਕ ਅਨੁਸ਼ਾਸਨ ਚ ਵਿੱਚ ਰੈਨਾ ਪਏਗਾ ਨਾ।
ਬਿਲਕੁਲ ਠੀਕ ਕੇਆ ਦੇਖੋ ਆਪਾਂ ਜਿਵੇਂ ਡਿਸਿਪਲਿਨ ਵਿੱਚ ਰੈਨੇ ਆ ਓਦੇ ਨਾਲ ਦੇਖੋ ਸਾਨੂੰ ਪਤਾ ਹੁੰਦੈ ਕਿ ਸਾਡੇ ਕੋਲ ਏਨਾ ਟਾਈਮ ਐ ਐਦੇ ਵਿਚ ਐਸ ਟਾਈਮ ਚ ਆਪਾ ਜਿਵੇਂ ਆਪਾ ਕੂਲ ਜਾਣਾ ਹੁੰਦੈ ਸਕੂਲ ਵਿੱਚ ਵੀ ਇੱਕ ਟਾਈਮ ਟੇਬਲ ਹੁੰਦੈ ਡਿਸਿਪਲੀਨ ਨਾਲ ਈ ਅਪ ਆਪਾਂ ਉਨੂੰ ਫੋਲੋ ਕਰਦੇ ਆਂ ਕਿ ਇ ਇੰਨੀ ਦੇਰ ਦਾ ਐਮ ਐ ਪੀਰੀਅਡ ਐ ਇੰਨੀ ਦੇਰ ਦਾ ਐ ਬੱਚੇ ਐ ਏਨੀ ਦੇਰ ਤੁਆਨੂੰ ਲੰਚ ਬ੍ਰੇਕ ਲਈ ਮਿਲੇਗੀ ਯਾ ਕੁੱਛ ਐ ਓਦੇ ਨਾਲ ਬ ਚਾ ਵੀ ਦੇਖੋ ਤੁਸੀ ਕਿੰਨਾ ਡਿਸਪਲਿਨ ਵਿੱਚ ਰੈਣਾ ਸਿੱਖਦੈ। ਆਪਾਂ ਘਰ ਆ ਕੇ ਵੀ ਆਪਾਂ ਕਿੱਥੇ ਜਾਣਾ ਏ ਕਿੱਥੇ ਪੜ੍ਹਾਈ ਕਰਨੀ ਐ ਸਾਡਾ ਇੱਕ ਮਤਲਬ ਡਿਸਿਪਲਿਨ ਬਨਿਆ ਹੁੰਦਾ ਐ ਨਈ ਤਾਂ ਸਾਨ ਕੀ ਹੁੰਦੈ ਅਪ ਪਾਂ ਅਗਰ ਡਿਸਿਪਲਿਨ ਨੀ ਬਣਾ ਕੇ ਚੱਲਦੇ ਤਾ ਸਾਡੇ ਕੰਮ ਸਾਰੇ ਕੀ ਹੁੰਦੇ ਨੇ ਆਪਾਂ ਕੋਈ ਨਾ ਥੋੜੀ ਦੇਰ ਚ ਕਰ ਲਾਂਗੇ ਦੇ ਓ ਡਿਲੇ -ਡਿਲੇ ਹੁੰਦੇ ਦੇਰ-ਦੇਰ ਵਿੱਚ ਹੁੰਦੇ ਰੈਂਦੇ ਨੇ ਫਿਰ ਓਦੇ ਨਾਲ ਫਿਰ ਦੇਖੋ ਤੁਸੀ ਵੇਖਿਆ ਹੋਏਗਾ ਸਾਡਾ ਸਾਰਾ ਸ਼ਡਿਊਲ ਜੇੜਾ ਹੁੰਦੈ ਪੂਰੇ ਦਿਨ ਦਾ ਓ ਖਰਾਬ ਹੋ ਜਾਂਦੈ।
ਹਾਂ ਨਈ ਐ ਗੱਲ ਤਾ ਤੁਸੀ ਬਿਲਕੁਲ ਆਖੀ ਮਤਲਬ ਦੇਖੋ ਡਿਸਿਪਲਿਨ ਤਾ ਸਬ ਦੇ ਵਾਸਤੇ ਹੇਗਾ। ਸਿਰਫ ਸਟੂਡੈਂਟ ਵਾਸਤੇ ਨੀ ਹੈਗਾ। ਦੇਖੋ ਕੋਈ ਜਵਾਨ ਬੱਚਾ ਹੈਗਾ, ਔਫਿਸ ਗੋਇੰਗ ਯਾ ਕੋਈ ਵੱਡਾ ਬੰਦਾ ਹੈਗਾ ਜਿਵੇਂ ਬਜ਼ੁਰਗ ਬੰਦ ਦੇ ਹੁੰਦੇ ਐ ਉਨਾਂ ਨੂੰ ਟਾਈਮ 'ਚ ਦਵਾਈ ਦੇਨੀ ਐ ਦਵਾਈ 'ਚ ਦਵਾਈ ਨਾਲ ਵੋਕ ਕਰਨੀ ਹੈਗੀ ਟਾਈਮ ਨਾਲ ਖਾਨੈ ਹਰ ਬੰਦਿਆਂ ਵਾਸਤੇ ਦੇਖੋ ਅਨੁਸ਼ਾਸ਼ਨ ਤੇ ਏ ਵਾਲੀ ਚੀਜ ਹੈਗੀ। ਜੇੜਾ ਬੰਦੇ ਦੇ ਮਤਲਬ ਹਰ ਬੰਦੇ ਦੀ ਲਾਈਫ ਤੇ ਹੋਨਾ ਜਰੂਰੀ ਹੈਗਾ ਜਿਵੇਂ ਅਗਰ ਦੇਖੋ ਇੱਕ ਸਟੂਡੈਂਟ ਹੈਗਾ ਓਨੇ ਲਾਈਫ ਦਾ ਮੋਟਿਵ ਬਨਾ ਰੱਖਿਆ ਕਿ ਮੈਂ ਸਵੇਰੇ ਪੰਜ ਵਜੇ ਉੱਠ ਕੇ ਸੱਤ -ਅੱਠ ਵਜੇ ਤੱਕ ਪੜਨਾ ਹੈਗਾ ਓਦਾ ਸਵੇਰੇ ਉੱਠ ਕੇ ਜੇੜਾ ਪੜਨਾ ਜੇੜਾ ਏਕ ਅਨੁਸ਼ਾਸ਼ਨ ਹੈਗਾ ਮਤਲਬ ਕੈਨ ਦਾ ਮਤਲਬ ਏਕ ਡਿਸੀਪਲਿਨ ਹੈਗਾ ਲਾਈਫ ਦਾ ਓ ਉਨੂੰ ਹਮੇਸ਼ਾ ਸਕਸਸ ਵੱਲ ਈ ਲੇ ਜਾਊਗਾ। ਓਥੇ ਹੀ ਇੱਕ ਵਰਕਿੰਗ ਬੰਦਾ ਹੈਗਾ ਓ ਸੋਚੇ ਮੈਨੂੰ ਨੌ ਵਜੇ ਔਫਿਸ ਜਾਣਾ ਹੈਗਾ ਪਰ ਓ ਉੱਠੇ ਈ ਅੱਠ ਵਜੇ ਤੇ ਓਦਾ ਕੋਈ ਰੂਟੀਨ ਨੀ ਹੈਗਾ ਨਾ ਦੇਖੋ ਆਰਾਮ ਨਾਲ ਉੱਠੋ ਨਾਓ ਧੋਓ ਪ੍ਰਮਾਤਮਾ ਦਾ ਨਾਂ ਲਓ। ਫੈਮਲੀ ਨਾਲ ਥੋੜਾ ਟਾਈਮ ਸਪੈਂਡ ਕਰੋ ਖਾਓ ਨਾਸ਼ਤਾ ਬ੍ਰੇਕਫਾਸਟ ਕਰੋ ਛੀ ਤਰ੍ਹਾਂ ਅਗਰ ਤੁਸੀਂ ਅਪਨਾ ਅਨੁਸ਼ਾਸਨ ਬਣਾ ਕੇ ਰੱਖੋਗੇ ਕਿ ਮੈਂ ਐ ਵਾਲਾ ਕੰਮ ਏਸ ਟਾਈਮ ਚ ਕਰਨਾ ਹੈਗਾ। ਓਈ ਓਥੇ ਬ ਬੜੇ ਬਜ਼ੁਰਗ ਬੰਦਿਆਂ ਦਾ ਹੁੰਦੈ ਕਿ ਸਾਰਾ ਦਿਨ ਆਲਸ ਮਾਰਨਾ ਨੀਐ ਨਾ ਵੱਡੇ ਬੁੱਡੇ ਤੁਸੀਂ ਬੁੱਢੇ ਓ ਬਜ਼ੁਰਗ ਬੰਦੇ ਓ, ਤੇ ਤੁਸੀ ਸਾਰਾ ਦੀ ਆਲਸ ਥੋੜ੍ਹੀ ਮਾਰੋਗੇ। ਅਪਨਾ ਰੂਟੀਨ ਬਨਾਓ ਸਵੇਰੇ ਉੱਠ ਉਠੋ ਪਾਰਕ ਵਗੈਰਾ ਜਾਓ ਆਕੇ ਪ੍ਰਮਾਤਮਾ ਦਾ ਨਾਂ ਲਓ, ਮੰਦਿਰ, ਗੁਰਦੁਆਰੇ ਜਿੱਥੇ ਤੁਆਡਾ ਦਿਲ ਲੱਗਦੈ ਓਥੇ ਜਾਓ, ਅਪਨੀ ਦਵਾਈ ਵਗੈਰਾ ਲੋ, ਫੈਮਲੀ ਨਾਲ ਟਾਈਮ ਸਪੈਂਡ ਕਰੋ। ਓਨਾਂ ਨੂੰ ਵੀ ਅੱਛਾ ਲੱਗੇਗਾ।
ਬਿਲਕੁਲ-ਬਿਲਕੁਲ ਐ ਤਾਂ ਦੇਖੋ, ਬਿਲਕੁਲ ਤੁਸੀਂ ਠੀਕ ਕਕੇਯਾ ਦੇਖੋ, ਆਪਾਂ ਸਾਡੀ ਲਾਈਫ ਵਿੱਚ ਅਗਰ ਡਿਸਿਪਲਿਨ ਹੁੰਦਾ ਹੈ ਆਪਾਂ ਲਾਈਫ ਵਿੱਚ ਅਨੁਸ਼ਾਸਨ ਰੱਖਦੇ ਆਂ, ਏਦਾ ਮਤਲਬ ਕਿ ਤਾਂਈਂ ਆਪਾਂ ਕੋਈ ਕੰਮ ਕਰ ਸਕਦੇ ਆਂ, ਜਿਵੇਂ ਤੁਸੀਂ ਵੇਖਿਆ ਹੋਏਗਾ ਕੋਈ ਨਾਓ ਹੁੰਦੀ ਐ, ਅਗਰ ਓਦੇ ਵਿੱਚ ਨਾਵ ਚਲਾਣ ਵਾਲਾ ਹੀ ਨੀਂ ਹੋਏਗਾ ਤਾਂ ਨਾਵ ਵੀ ਤਾਂ ਤੁਆਨੂੰ ਪਤਾ ਈਐ ਕਿ ਕਿੱਥੇ ਵੀ ਜਾ ਸਕਦੀ ਐ, ਉਸੇ ਪ੍ਰਕਾਰ ਸਾਡੀ ਜ਼ਿੰਦਗੀ ਵਿੱਚ ਵੀ ਜੇੜਾ ਆਪਾਂ ਡਿਸਪਲਿਨ ਨੂੰ ਅਗਰ ਫੋਲੋ ਨਈਂ ਕਰਦੇ ਤਾਂ ਆਪਾਂ ਆਪਦੀ ਲਾਈਫ ਚ ਤੁਆਨੂੰ ਪਤੈ ਸਕਸੈਸਫੁਲ ਨੀਂ ਹੋ ਪਾਵਾਂਗੇ ਆਪਦੀ। ਮਤਲਬ ਕੁਛ ਵਧੀਆ ਕਰਨਾ ਹੈ ਤਾਂ ਆਪਦੀ ਲਾਈਫ ਨੂੰ ਆਪਦੀ ਲਾਈਫ ਨੂੰ ਹੁਣ ਕੋਈ ਬੱਚਾ ਹੈ ਜਾਂ ਕੋਈ ਆਪਾਂ ਵੱਡੇ ਵੀ ਹਾਂ, ਆਪਾਂ ਕੰਮ ਤੇ ਜਾਣਾ ਸਾਨੂੰ ਪਤੈ ਕਿ ਸਾਡਾ ਇੰਨੇ ਵਜੇ ਸਾਡੀ ਡਿਊਟੀ ਸਟਾਰਟ ਤੇ ਇਨੇ ਤੋਂ ਇਨੇ ਆਪਾਂ ਡਿਊਹ ਡਿਊਟੀ ਕਰਨੀ ਹੀ ਕਰਨੀ ਹੈ ਆਪਦੀ। ਤੋ ਡਿਸਪਲਿਨ ਵਿੱਚ ਰਹਿ ਕੇ ਹੀ ਆਪਾਂ ਕਰ ਸਕਦੇ ਆਂ ਤਾਂ ਕਿ ਆਪਾਂ ਰਾਤੀ ਟਾਈਮ ਨਾਲ ਸੋਵਾਂਗੇ, ਸਵੇਰੇ ਟਾਈਮ ਨਾਲ ਉੱਠ ਕੇ ਸਾਨੂੰ ਇੱਕ ਆਪਦਾ ਰੂਟੀਨ ਵਧੀਆ ਹੋਏਗਾ ਤਾਂ ਆਪਾਂ ਡਿਸਪਲਿਨ ਨਾਲ ਕੰਮ ਕਰਾਂਗੇ, ਤਾਂ ਸਾਡੇ ਕੰਮ ਵੀ ਟਾਈਮ ਨਾਲ ਹੁੰਦੇ ਨੇ ਉਦੇ ਨਾਲ।
ਹਾਂ, ਐ ਗੱਲ ਤਾਂ ਤੁਸੀਂ ਸਈ ਕਯੀ ਦੇਖੋ, ਡਿਸਪਲਨ ਹੋਏਗਾ ਨਾ ਤੇ ਸਾਰਾ ਤੁਆਡਾ ਕੰਮ ਨਾ ਈਜ਼ੀ ਹੋ ਜਾਣਾ। ਈਜ਼ੀ ਮਤਲਬ ਤੁਆਨੂੰ ਪਤਾ ਕਿ ਇਸ ਟਾਈਮ ਐ ਕੰਮ ਕਰਨਾ, ਇਸ ਟਾਈਮ ਐ ਕੰਮ ਕਰਨਾ। ਨਾਲ ਤੁਸੀ ਸਕਸੈਸ ਵੀ ਛੇਤੀ ਹੋਣਾ, ਕਿਉਂਕਿ ਪ੍ਰੈਕਟਿਸ ਦੇਖੋ ਤੁਸੀਂ ਰਾ ਤੋਂ ਰਾਤੇ ਤੁਸੀਂ ਮਤਲਬ ਕਿਸੇ ਕੰਮ ਨੂੰ ਪਾਣੀ ਲਾਓਗੇ ਕਿ ਤੁਸੀਂ ਸੋਚੋ ਕਿ ਮੈਂ ਅੱਜ ਇੱਕ ਕੰਮ ਕੀਤਾ ਤੇ ਮੈਨੂੰ ਕੱਲ ਉਹ ਕੰਮ ਦੀ ਕੋਈ ਰਿਜਲਟ ਆਏਗਾ। ਪਰ ਓ ਕੰਮ ਤੇ ਤੁਆਨੂੰ ਰੈਗੂਲਰ ਕਰੋਗੇ ਤਦੀ ਤੇ ਤੁਆਨੂੰ ਉਸ ਕੰਮ ਦਾ ਵੀ ਰਿਜਲਟ ਆਏਗਾ ਨਾ। ਤੇ ਡਸੀਪਲੀਨ ਹੋਏਗਾ ਕੰਮ ਕਰੋਗੇ ਤਦੀ ਤੁਆਨੂੰ ਸਫਲ ਮਿਲ ਤਾਂ ਮਿਲਣੀ ਹੈਗੀ, ਅਦਰਵਾਈਜ਼ ਸਫਲ ਤਾਂ ਨਈਂ ਮਿਲਨੀ ਹੈਨਾ ਦੇਖੋ, ਕਿਉਂਕਿ ਅਗਰ ਡਸੀਪਲਿਨ ਹੋਏਗਾ ਤੁਸੀਂ ਰੈਗੂਲਰ ਕੰਮ ਕਰ ਰੇਓ ਤੇ ਸਕਸਸ ਵੀ ਹੋਓਗੇ ਨਾਲ ਤੁਆਨੂੰ ਤਨਾਵ ਵੀ ਨੀ ਹੋਣਾ, ਤੁਆਨੂੰ ਸਟਰ੍ਰੈਸ ਨੀ ਆਏਗਾ। ਤੁਆਨੂੰ ਇੰਗਜਾਇਟੀ ਨੀ ਹੋਣੀ, ਅਗਰ ਓਈ ਤੁਸੀ ਅਨੁਸ਼ਾਸਨ ਨਾ ਲਾਗੂ ਕਰਕੇ ਸੀ ਅਪਨੀ ਬੋਡੀ ਦੇ ਅੰਦਰ, ਸਰੀਰ ਦੇ ਅੰਦਰ ਤੇ ਤੁਆਨੂੰ ਮਤਲਬ ਤਨਾਵ ਰਏਗਾ ਹਾਏ! ਮੈਂ ਸਵੇਰੇ ਅੱਜ ਜਲਦੀ ਨੀ ਉੱਠੀ, ਮੈਂ ਕੰਮ ਨੀ ਕੀਤਾ, ਮੈਂ ਰਾਤੀ ਸੋ ਗਈ ਸੀ, ਮੈਂਨੇ ਐ ਵਾਲਾ ਕੰਮ ਨੀ ਕੀਤਾ। ਓ ਚੀਜ ਦਾ ਵੀ ਮਤਲਬ ਤੁਆਨੂੰ ਫੇਸ ਕਰਨਾ ਪਏਗਾ ਨਾ ਡਿਫੀਕਲਟੀ, ਕੈਣ ਦਾ ਮਤਲਬ ਮੇਰਾ ਐ।
ਬਿਲੁਲ, ਓ ਤਾਂ ਹੈਈ। ਦੇਖੋ, ਆਪਾਂ ਨੂੰ ਆਪਾਂ ਆਪਾਂ ਕੈਦੇ ਆਂ ਬੱਚਿਆਂ ਨੂੰ, ਆਪਾਂ ਫੈਮਿਲੀ ਵਿੱਚ ਰੈਂਦੇ ਆਂ ਜੇ ਫੈਮਲੀ ਵਿੱਚ ਅਪਣੇ ਪਰਿਵਾਰ ਵਿੱਚ ਸਾਡੇ ਜਿੰਨੇ ਮੈਂਬਰ ਹੁੰਦੇ ਨੇ ਆਪਾਂ ਸਾਰੇ ਵੀ ਮਿਲ-ਜੁਲ ਕੇ ਆਪਦੇ ਘਰ ਵਿੱਚ ਵੀ ਸਾਡੇ ਇੱਕ ਮਤਲਬ ਉਹ ਹੋਣਾ ਚਾਹੀਦਾ, ਡਿਸਿਪਲਿਨ ਹੋਣਾ ਚਾਈਦਾ। ਕਿ ਆਪਾਂ ਸਾਰਿਆਂ ਨੇ ਇੰਨੇ ਵਜੇ ਉੱਠਣਾ, ਐਨੇ ਵਜੇ ਐ ਕੰਮ ਪਰ ਮਤਲਬ ਕੰਮ ਮਿਲ ਜੁਲ ਕੇ ਦੇਖੋ ਡਿਸਿਪਲਿਨ ਨਾਲ ਅਗਰ ਆਪਾਂ ਆਪਦੇ ਗਰ ਦੇ ਕੰਮ ਵੀ ਕਰਦੇ ਆਂ ਜਾਂ ਕੁਛ ਆਪਸ ਵਿੱਚ ਵੀ ਘਰ ਵਿੱਚ ਵੀ ਸਾਡੇ ਡੀ ਸੀ ਕਲੀਨ ਹੁੰਦਾ ਆ, ਤਾਂ ਆਪਾਂ ਦੇਖੋ ਆਪਦੇ ਬੱਚਿਆਂ ਨੂੰ ਵੀ ਉਹ ਚੀਜ਼ ਸਿਖਾਉਂਦੇ ਨੇ ਅ ਸਾਡੇ ਆਪਾਂ ਐਹ ਚੀਜ਼ ਆਪਦੇ ਬਜ਼ੁਰਗਾਂ ਤੋਂ ਹੀ ਸਿੱਖਦੇ ਆਂ, ਸਾਡੇ ਵੱਡੇ ਕਿਵੇਂ ਜਿਵੇਂ ਕਰਦੇ ਆਂ, ਆਪਾਂ ਉਵੇਂ ਹੀ ਕਰਦੇ ਕਿ, ਸਾਰਾ ਕੁਛ ਸਾਨੂੰ ਡਿਸਪਲਿਨ ਵਿੱਚ ਆਪ ਆਪਾਂ ਘਰ ਵਿੱਚ ਵੀ ਰਹਿੰਦੇ ਆਂ, ਤਾਂ ਇੱਕ ਡਿਸਿਪਲਿਨ ਵਿੱਚ ਰਹਿਣਾ ਚਾਹੀਦਾ।
ਹਾਂ ਉਹ ਤੇ ਹੈਗਾ, ਕਿਉਂਕਿ ਦੇਖੋ ਹੁਣ ਪਤਾ ਹੋਵੇ ਡਿਸਪਲਿਨ ਦੇਖੋ ਸਭ ਦੇ ਵਾਸ ਬਹੁਤ ਜ਼ਰੂਰੀ ਹੈਗੇ, ਅਗਰ ਤੁਹਾਡੇ ਡਿਸਪਲਿਨ ਹੈਗਾ, ਤੂੰ ਟਾਈਮ ਨਾਲ ਸੋ ਰਹੇ ਹੋ ਟਾਈਮ ਨਾਲ ਉੱਠ ਰਹੇ ਹੋ ਨਾਲ ਐਕਸਰਸਾਈਜ਼ ਕਰ ਲਿਓ, ਸਹੀ ਸਮੇਂ ਦਾ ਸਹੀ ਇਸਤੇਮਾਲ ਕਰੋਗੇ, ਤੇ ਤੁਸੀਂ ਮਤਲਬ ਜ਼ਿੰਦਗੀ 'ਚ ਉਹੀ ਮੈਂ ਕਿਹਾ ਨਾ ਕਿ ਸਕਸੈਸਫੁੱਲ ਹੋਣਾ ਤਦ ਹੀ ਬੰਦਾ ਜ਼ਰੂਰੀ ਹੈਗਾ, ਜਦ ਬੰਦਾ ਡਿਸਪਲਿਨ ਨੂੰ ਫੋਲੋ ਕਰਦਾ। ਡਿਸਪਲਿਨ ਦੇਖੋ ਅਗਰ ਸਾਡੀ ਲਾਈਫ ਦੇ ਹੈਗਾ, ਤੇ ਸਾਡੀ ਲਾਈਫ ਈਜ਼ੀ ਹੋ ਜਾਂਦੀ ਹੈਗੀ। ਪਤਾ ਕੀ ਹੈ ਸਾਨੂੰ ਆਪਣੇ ਬੱਚਿਆਂ ਨੂੰ ਨਾ ਸਵੇ ਬਚ ਬਚਪਨ ਨਾਲ ਹੀ ਨਾ ਮਤਲਬ, ਜਲਦੀ ਠੀਕ ਹੈ। ਡਿਸਿਪਲਿਨ 'ਚ ਰਹਿਣਾ ਸਿਖਾਉਣਾ ਚਾਈਦਾ, ਕਿਉਂ ਕਿਉਂਕਿ ਅਗਰ ਸਾਡੇ ਬੱਚੇ ਬਚਪਨ 'ਚ ਡਿਸਪਲਿਨ 'ਚ ਨਹੀਂ ਰਹਿਣਗੇ ਤਾਂ ਬੱਚਿਆਂ ਨੂੰ ਪ੍ਰੋਬਲਮ ਆਉਣੀ ਹੈ ਨਾ ਵੱਡੇ ਹੋ ਕੇ ਫਿਰ।
ਬਿਲਕੁਲ ਬਿਲਕੁਲ, ਦੇਖੋ ਆਪਾਂ ਨੂੰ, ਆਪਦੇ ਲਈ ਦੇਖੋ ਅਗਰ ਆਪਾਂ ਡਿਸ ਡਿਸੀਪਲਿਨ 'ਚ ਨੀ ਰੈਂਦੇ ਤੇ ਸਾਡਾ ਨੁਕਸਾਨ ਵੀ ਕਿੰਨਾ ਹੋ ਜਾਂਦਾ ਕਈ ਵਾਰ। ਤੁਸੀ ਵੇਖਿਆ ਹੋਏਗਾ ਆਪਾਂ ਡਿਸੀਪਲਿਨ, ਅ ਆਪਾਂ ਕਿਥੇ ਬਾਹਰ ਜਾ ਰਹੇ ਆ, ਸੜਕ ਕਰੋਸ ਕਰ ਰਹੇ ਆ, ਉੱਥੇ ਵੀ ਰੈਡ ਲਾਈਟ ਹੁੰਦੀਆ ਜਿਵੇਂ, ਤੁਹਾਨੂੰ ਪਤਾ ਹੀ ਐ। ਆਪਾਂ ਡਿਸਿਪਲਿਨ ਵਿੱਚ ਹੁੰਦੇ ਆ, ਤਾਂ ਹੀ ਆਪਾਂ ਰੈਡ ਲਾਈਟ ਹੁੰਦੀ ਆ, ਤਾ ਆਪਾਂ ਰੁਕਦੇ ਆ ਨਾ। ਨਈ ਤਾਂ, ਸਾਰੇ ਲੋਕੀ ਕੋਈ ਇੱਥੋਂ ਆ ਰਿਆ, ਕੋਈ ਇੱਥੇ ਆ ਰਿਆ, ਤਾਂ ਕਿਸੇ ਦਾ ਵੀ ਐਕਸੀਡੈਂਟ ਹੋ ਸਕਦਾ। ਆਪਾਂ ਜਬ, ਅ ਸਾਡੇ ਲਈ ਡਿਸੀਪਲੀਨ ਐਪਡ ਚੀਜ਼ਾ ਬਣਾਈ ਗਈਆ ਨੇ, ਸਰਕਾਰ, ਬਨਾਈ ਵੀਆਂ ਨੇ ਤਾਂ ਹੀ ਆਪਾਂ ਡਿਸਪਲਿਨ ਵਿੱਚ ਰਹਿ ਕੇ ਐਨਾਂ ਚੀਜ਼ਾ ਦਾ ਪਾਲਣ ਕਰਦੇ ਆ ਨਾ ਸਾਨੂੰ ਮਤਲਬ ਕਰਨਾ ਚਾਹੀਦਾ ਦੇਖੋ ਨਈ ਤਾਂ ਆਪਾਂ ਦੇਖੋ ਹਰ ਕ, ਕਬੀ ਕਿਸੇ ਦਾ ਐਕਸੀਡੈਂਟ ਹੋ ਜਾਏਗਾ ਨਈ ਤਾਂ ਕਿਸੇ ਦਾ ਹੋ ਜਾਏਗਾ। ਅ ਸਾਡਾ ਦੇਖੋ ਆਪਾਂ ਡੇਲੀ ਵੀ ਆਪਣੇ ਘਰ ਵਿੱਚ ਵੀ ਸ ਸਾਨੂੰ ਰੱਖਣਾ ਚਾਈਦਾ। ਔਰ ਆਪਾਂ ਤਾਂ ਦੇਸ਼ ਲਈ ਵੀ ਕੈਨੇ ਆ, ਜੇੜੇ ਆਪਾਂ, ਆਪਾਂ ਦੇਸ਼ ਵਿੱਚ ਸਾਰੇ ਜਣੇ ਰੈਂਦੇ ਨੇ ਸਾਡਾ, ਡਿਸ, ਆਪਾਂ ਇੱਕ ਡਿਸਪਲਿਨ ਬਣਾ ਕੇ ਰੱਖੀਏ ਆਪਸ 'ਚ ਅਪ ਨਾ, ਕੀ ਸਾਡੇ ਕੀ- ਕੀ ਮਤਲਬ ਆਪਦੇ ਦੇਸ਼ ਲਈ ਕੰਮ ਕਰਨੇ ਨੇ ਉਹ ਡਿਸਿਪਲਿਨ ਵਿੱਚ ਰੈ ਕੇ ਹੀ ਕਰ ਸਕਦੇ ਆਪਾਂ ਲੋਕੀ।
ਹਾਂ ਉਹ ਤੇ ਹੈ, ਕਿਉਂਕਿ ਦੇਖੋ ਡਿਸਪਲਿਨ ਹੈ ਤੁਆਡੀ ਲਾਈਫ 'ਚ ਹੈਗਾ ਤੁਸੀ ਦੇਖਿਆ ਜੇੜਾ ਬੜਾ- ਬੜਾ ਐਕਟਰ ਹੁੰਦੇ, ਨੇਤਾ ਹੋ ਗਏ ਉਹ ਸਾਰੇ ਡਿਸਪਲਿਨ 'ਚ ਰੈਂਦੇ ਹੈਗੇ ਤਦ ਹੀ ਤੇ ਉਹ ਸਾਰੇ ਚੀਜਾਂ 'ਚ ਸਕੇਸਫੁੱਲ ਹੈਗੇ। ਜਿਵੇ ਮਤਲਬ ਅਗਰ ਓ, ਅਗਰ ਉਹ ਬੰਦਿਆਂ ਦੇ ਅੰਦਰ ਡਿਸਪਲੀਨ ਹੀ ਨਈ ਹੋਨਾ ਤੇ ਉਹਨਾਂ ਨੇ ਐਨੇ ਸਕਸੇਸਫੁੱਲ ਕਿਉਂ ਹੋਣਾ। ਇੱਕ ਗ਼ਰੀਬ ਬੰਦਾ ਹੁੰਦਾ, ਉਹ ਕੈਂਦਾ, ਹਾਏ ਮੈਂ ਮੇਹਨਤ ਨਈ ਕਰਨੀ ਪਰ ਤੁਸੀ ਕਦੀ ਦੇਖਿਆ ਜੇੜੇ ਅਮੀਰ ਬੰਦੇ ਹੁੰਦੇ, ਉਹ ਕਿੰਨੀ ਮੇਹਨਤ ਕਰਦੇ ਹੈਗੇ। ਸਫਲਤਾ ਤੁਸੀ ਅਗਰ ਪਾਣਾ
ਅ ਤੁਸੀਂ ਦੇਖਿਆ ਹੋਏਗਾ। ਕਦੋ ਵੀ ਓਨਾਂ ਨੇ ਇੱਕ ਮਤਲਬ ਨੇ ਲਾਈਫ ਚ ਡਿਸਿਪਲਿਨ ਬਣਾ ਰੱਖਿਆ। ਇੱਕ ਰੂਟੀਨ ਫੋਲੋ ਕਰਦੇ ਨੇ ਕਿ ਆਪਾਂ ਨੇ ਸਵੇਰੇ ਇੰਨੇ ਵਜੇ ਉੱਠਨਾ, ਇੰਨੇ ਵਜੇ ਮੈਡੀਟੇਸ਼ਨ ਕਰਨੀ ਐ ਤਾਂ ਕੰਮ ਤੇ ਮਤਲਵ ਏਂਨੇ ਵਜੇ ਚਲੇ ਜਾਣਾ ਤਾ ਓ ਚਲੇ ਜਾਂਦੇ ਨੇ। ਐ ਨੀ ਹੈ ਕਿ ਨੌ ਵਜੇ ਦਾ ਟਾਈਮ ਹੈ ਤਾਂ ਚਲੋ ਕੋਈ ਨਾ ਥੋੜੀ ਦੇਰ ਚ ਚਲਾ ਜਾਂਗੇ। ਓ ਚੀਜ਼ ਗਲਤ ਹੁੰਦੀ ਹੈ। ਓਦੇ ਨਾਲ ਦੇਖੋ ਤੁਆਡੂੰ ਲਾਈਫ ਚ ਕਦੇ ਕਦੇ ਵੀ ਤੁਸੀਂ ਵੇਖਿਆ ਹੋਏਗਾ ਸਕਸੈਸ ਨਈ ਮਿਲਦੀ ਏ। ਆਪਾਂ ਕਾਮਯਾਬ ਨਈ ਹੋ ਸਕਦੇ, ਆਪਦੀ ਲਾਈਫ ਨੂੰ ਇੱਕ ਆਪਾਂ ਕੰਮ ਨੂੰ ਡੀਲੇ -ਡੀਲੇ ਕਰਦੇ ਦਾ, ਕੰਮ ਵੀ ਸਾਡੇ ਲੇਟ ਹੁੰਦੇ ਨੇ ਓਰ ਮਤਲਬ ਓ ਓਹ ਹੋ ਜਾਂਦਾ ਐ ਸਾਡੇ ਕੋਲ। ਅੰਤੋ ਆਪ ਸਾਨੂੰ ਤਾਂ ਇਹੀ ਲੱਗਦਾ ਕਿ ਮਤਲਬ ਕਿ ਹਰ ਕਿਸੇ ਨੂੰ ਆਪਦੀ ਲਾਈਫ ਚ ਚਾਏ ਓ ਘਰ ਹੋ ਚਾਏ ਸਮਾਜ ਹੋ, ਚਾਏ ਕੁਛ ਵੀ ਹੋਵੇ ਕਿ ਕੇਅੜੀ ਵੀ ਜਗਾ ਆਪਾਂ ਕੰਮ ਕਰਦੇ ਆ। ਕਿੱਥੇ ਸ ਸਾਰੀ ਜਗਾ ਆਪਾਂ ਨੂੰ ਡਿਸਿਪਲਿਨ ਨਾਲ ਰੈਣਾ ਚਾਈਦਾ।
ਹਾਂਜੀ- ਹਾਂਜੀ। ਤੁਸੀ ਗੱਲ ਤੇ ਬਿਲਕੁਲ ਸਈ ਹਾਂ। ਗੱਲ ਤੇ ਤੁਸੀ ਬਿਲਕੁਲ ਸਈ
ਵੀ ਹੋ ਸਕਦੇ ਆ। ਤਰੱਕੀ ਵੀ ਕਰ ਸਕਦੇ ਆ। ਦੇਖੋ ਕਿੰਨੀ। ਓਰ ਬੱਚਿਆ ਲਈ ਵੀ ਕਿੰਨਾ ਜ਼ਰੂਰੀ ਐ। ਇਹ ਸਭ ਚੀਜ਼ਾ। ਚਲੋ ਵਧੀਆ ਲੱਗਿਆ ਤੁਆਡੇ ਨਾਲ ਗੱਲ ਕਰਕੇ।
ਸਸੀਆ ਕਾਲ।
ਕਾਲ ਜੀ।